ਆਵਾਜ਼ ਨੀਂ ਸੀ ਆਂਦੀ ਪਈ ਤੁਹਾਡੀ
ਆਹ ਬਸ ਪਤਾ ਨੀ ਮੇਰੇ ਫੋਨ ਚ ਕੋਈ ਖਰਾਬੀ ਹੋ ਗਈ ਹੈ, ਜਾਂ ਕੀ ਚੱਕਰ ਏ। ਫੋਨ ਕਰਨੀ ਆ ਮ ਹੋਰਾਂ ਨੂੰ ਕਿਦਾਂ ਤੇ ਆ ਰਹੀ ਆਵਾਜ਼ ਤੁਹਾਨੂੰ ਕਰਨੀ ਆ ਤੇ ਪਤਾ ਨੀ ਕਿਉਂ ਆਵਾਜ਼ ਘੱਟ ਆਂਦੀ ਐ ਬੜੀ।
ਮੈਂ ਹੈਲੋ-ਹੈਲੋ ਕਰਦੀ ਪਈ ਆਵਾਜ਼ ਨੀ ਆਉਂਦੀ ਪਈ ਹੈ, ਕਿਸੇ ਪਹਿਲੇ
ਹਾਂ, ਬਸ ਪਤਾ ਨੀ ਕੋਈ ਦਿੱਕਤ ਜਾਂਦੀ ਹੈ। ਹੋਰ ਸੁਣਾਓ ਕੀ ਕਰਦੇ ਪਏ ਸੀ, ਭੈਣ ਜੀ।
ਬੱਸ ਵਧੀਆ ਵਿਹਲੇ ਐਸਨ ਦੁਪਹਿਰੀ ਕੀ ਕਰਨਾ ਹੈਗਾ ਜੇ
ਹਾਂ, ਨਹੀਂ ਤਾਂ ਹੀ ਮੈਂ ਇਸ ਟਾਈਮ ਹੀ ਕੀਤਾ ਫੋਨ ' ' ਮੈਂ ਕਿਹਾ ਟਾਈਮ ਹੁੰਦਾ ਥੋੜਾ ਜਿਹਾ ਇੱਕ-ਦੋ ਘੰਟੇ ਬੰਦਾ ਵੇਹਲਾ ਕੇ ਨਾ ਆਰਾਮ ਕਰਦਾ ਵੇ। ਆਰਾਮ ਕਿਉਂਕਿ ਗਰਮੀ ਇੰਨੀ ਹੈ ਬਾਹਰ ਵੀ ਕਿੱਥੇ ਜਾਣਾ ਕਿਸੇ ਨੇ।
ਸਹੀ ਗੱਲ ਹੈਗੀ ਏ ' '
ਅੰਦਰ ਬੈਠ ਕੇ ਬੰਦਾ ਥੋੜਾ ਤੇ ਚੱਲ ਇਸ ਟਾਈਮ ਵੀ ਭੈਣ ਜੀ ਨੂੰ ਕਰਦੀ ਆ ਫੋਨ ਮੇਰੇ ਨਾ ਘਰ ਨਾ ਕੱਲ ਮਹਿਮਾਨ ਆਣੇ ਨੇ ' ' 'ਤੇ ਮੈਂ ਸੋਚ ਰਹੀ ਸੀ। ਕੁਛ ਅੱਛੀ ਜੀ ਕੋਈ ਡਿਸ਼ ਇੱਕ ਦੋ ਤੁਹਾਡੇ ਕੋਲ ਪੁੱਛਾਂ ਬਣਾ ਸਕਦੇ ਆ ਕੀ ਕਰ ਸਕਦੇ ਦੇ ਆ ' ' ਉਹਨੂੰ ਚਾਵਲ ਬੜੇ ਖਾਂਦੇ ਨੇ ' ' ਉਹ ਲੋਕ ' ' ਜਿਹੜੇ ਆ ਰਹੇ ਨੇ।
ਅੱਛਾ ਜੀ।
ਚਾਵਲ ' ' ਮੈਂ ਕਿਹਾ ਚਾਵਲਾਂ ਦੀ ਕੋਈ ਰੈਸਪੀ ਹੋ ਜਾਏ ਜਿਹੜੀ ਅੱਛੇ ਜੀ, ਕੋਈ ਵੀ ਫਰਾਈਡ ਰਾਈਸ ਵੀ ਜੈਸੇ ਹੋ ਸਕਦੇ ਨੇ
ਹਾਂਜੀ ਹਾਂ, ਫਰਾਈਡ ਰਾਈਸ ਮਨਚੂਰੀਅਨ ਹੋ ਜਾਏ
ਹਾਂ। ਜਿਵੇਂ ਉਹ ਹਜੇ, ਕੁਛ ਐਸੀ ਮੈਂ ਕਿਹਾ ਇੱਕ ਦੋ ਚੀਜ਼ਾਂ ਤੁਸੀਂ ਦੱਸੋ ਸਾਨੂੰ ਇੱਕ, ਦੋ ਮੈਂ ਆਪ ਵੇਖ ਲਾਂਗੀ ਇੱਕ, ਦੋ ਤੁਸੀਂ ਸੁਜੈਸਟ ਕਰੋ। ' ' ਜਿਹੜੀ ਸਾਨੂੰ ਬਣਾਣੀ ਆ ਜਾਵੇ। ਆਸਾਨ ਇਹ ਨਾ ਹੋਏ ਕਿਉਂਕਿ ਗਰਮੀ 'ਚ' ਸਾਡੇ ਕੋਲ ਕੰਮ ਨੀ ਹੁੰਦਾ ਐੰਨੀ ਦੇਰ ਜ਼ਿਆਦਾ ਖਲੋਣ ਵਾਲਾ ਕੰਮ ਨਾ ਹੋਏ ਰਸੋਈ 'ਚ' ' ' ਜਲਦੀ-ਜਲਦੀ ਜਿਹੜਾ ਕੰਮ ਹੋ ਜਾਏ ਨਾ ਉਹ ਵਾਲੀ ਇੱਕ, ਦੋ ਰੈਸਪੀਆਂ ਮੈਨੂੰ ਦੱਸ ਦਵੋ। ਚਾਵਲਾਂ ਦੀ ਤੇ ਤੁਸੀਂ ਮੈਨੂੰ 'ਫਰਾਈਡ ਰਾਈਸ' ਦੱਸਦੋ। ' ' ਤੁਸੀਂ ਉਸ ਦਿਨ ਭੇਜੇ ਸੀ ਘਰ ' ' ਬੱਚਿਆਂ ਨੇ ਖਾਂਦੇ ਬੜੇ ਚੰਗੇ ਆ ਸਵਾਦ ਲੱਗੇ ਉਹਨਾਂ ਨੂੰ 'ਤੇ ਮੈਂ ਕਿਹਾ ਚਲੋ, ਕਹਿੰਦੇ ਮੰਮੀ ਤੁਸੀਂ ਵੀ ਬਣਾਓ ਮੈਂ ਕਿਹਾ ਚਲੋ ਮੈਂ ਕਦੀ ਬਣਾਏ ਤੇ ਨੀ 'ਚ' ਮੈਂ ਕਦੀ ਫੋਨ ਕਰਾਂਗੀ ਭੈਣ ਜੀ ਨੂੰ ਤੇ ਪੁੱਛਾਂਗੀ ਕਿਵੇਂ ਬਣਾਏ ਨੇ 'ਤੇ ਬਣਾ ਦਾ ਕਰਾਂਗੀ ਤੁਹਾਨੂੰ ਵੀ ਫਿਰ ਮੈਂ ' ' ' ' ਕਿਵੇਂ ਬਣਾਉਂਦੇ ਹੋ? ਪੱਕੇ ਹੋਏ ਚਾਵਲ ਜਿਹੜੇ ਚੋਲ ਭੁਣਾ ਕੇ ਬਨਦੇ ਨੇ ਕੇ ' ' ਕੱਚੇ ਚਾਵਲਾਂ ਦਾ ਹੀ
ਨਾ-ਨਾ, ਨਾ ਚਾਵਲ ਤੁਸੀਂ ਬੋਆਇਲ ਕਰ ਲਓ ਪਹਿਲੇ ਤੁਸੀਂ ਅੱਧੇ ਕੱਚੇ-ਪੱਕੇ ਥੋੜ੍ਹੇ ਹੁੰਦੇ ਨਾ ਚਾਲਾਂ ਨੂੰ ਉਬਾਲ ਲੇ ਜਿਸੋ ਉਬਾਲਦੇ ਨੇ ਚੌਲ-ਚੌਲਾਂ ਨੂੰ ਪਾਣੀ ਕੱਢ ਲਈਦਾ ਉਹਨਾਂ ਦਾ, ਉਹ ਕਾਲ ਚੋਲਾਂ ਤੁਸੀਂ ਕੱਢ ਲਓ। ਹਾਂਜੀ ਅਤੇ ਫਿਰ ਹਾਂ, ਥੋੜ੍ਹੀ ਹਲਕੀ ਜਿਹੀ ਕਨੀ ਰੱਖਣੀ ਹਲਕੀ ਜੀ ਜ਼ਿਆਦਾ ਵੀ ਨਹੀਂ ਰੱਖਣੀ ਹੈਗੀ, ਹਲਕੀ ਜੀ, ਜ਼ਿਆਦਾ ਕਰ ਦੋਗੇ ਨਾ ਫਿਰ ਉਹ ਜਦੋਂ ਤੜਕਾ ਲਾਵਾਂਗੇ ਨਾ ਫਿਰ ਉਹ ਗੋਇਆ ਹੋ ਜਾਣਗੇ। ਚਾਵਲ ਫਿਰ ਟਹਿ ਜਾਂਦੇ ਹੈਗੇ ਨੇ, ਅਤੇ ਥੋੜ੍ਹੀ ਜਿਹੀ ਕਨੀ ਰੱਖਣੀ ਹੈਗੀ ਐ 'ਤੇ ਉਹਦੇ 'ਚ' ਬਾਅਦ ਤੁਸੀਂ ਉਹਦੇ 'ਚ' ਪਿਆਜ਼ ਪਾਓ। ਗ ਤੜਕੇ 'ਚ ਪਿਆਜ਼ ਲੰਬੇ-ਲੰਬੇ ਕੱਟ ਲਉ 'ਤੇ ਉਹ ਤੁਹਾਡੀ ਮਰਜ਼ੀ ਲੰਗੇੇ ਲੰਬੇ ਪਾਣੇ ਬਰੀਕ ਪਾਣੇ 'ਤੇ ਬੰਦ ਗੋਭੀ ਪਾਲੋ ਅੱਜ-ਕੱਲ ਗਾਜਰ ਮਿਲ ਜਾਂਦੀ, ਔਰੰਜ ਵਾਲੇ ਗਾਜਰ ਮਿਲ ਜਾਂਦੀ ਹੈਗੀ ਜੇ ਉਹ ਪਾ ਲਉ, ਸ਼ਿਮਲਾ ਮਿਰਚੀ ਮਿਲ ਜਾਂਦੀ ਹੈਗੀ ਸ਼ਿਮਲਾ ਮਿਰਚੀ ਕੱਟ ਲਉ ਤੁਸੀਂ।
ਬਰੀਕ-ਬਰੀਕ ਕੱਟ ਲਈਏ ਛੋਟੀ-ਛੋਟੀ ਹੈਨਾ, ਚੋਪਰ 'ਚ' ਕਰ ਲਈਏ ਕਿ ਹੱਥ ਨਾਲ ਹੀ ਕੱਟ ਕੇ ਟੀਏ ਬਰੀ
ਬਰੀਕ ਪਰੀ ਹੱਥ ਨਾਲ ਨਾਲ ਕੱਟੋ ਚੋਪਰ 'ਚ' ਬਿਲਕੁਲ ਜ਼ਿਆਦਾ ਬਰੀਕ ਹੋ ਜਾਏਗੀ ਨਾ। ਉਹ ਥੋੜਾ ਜਿਹਾ ਦਿੱਸੇ ਤਾਂ ਸਹੀ ਨਾ ਥੋੜੀ ਦਿਸ ਹੈ ਨਾ ਹਾਂ, ਥੋੜੀ ਜਿਹੀ ਥੋੜ੍ਹੀ ਜਿਹੀ ਮੋਟੀ-ਮੋਟੀ ਥੋੜ੍ਹੀ ਹੋਏ ਨਾ ਪਤਾ ਲ ਲੱਗੇ ਹਾਂ ਵੀ ਇਹ 'ਚ' ਪਈ ਦੀ ਹੈਗੀ ਏ।
ਹਾਂ ਮੂੰਹ 'ਚ' ਆਏ ਕਰੰਚੌ ਉਦਾ ਹਾਂ ਠੀਕ ਐ, ਠੀਕ ਐ।
ਉਹ ਗਾਜਰ ਕੱਟ ਲਈ ਹੈਗੀ ਹੈ, ਅਤੇ ਬੰਦ ਗੋਭੀ ਕੱਟ ਲਓ ਅਤੇ ਸ਼ਿਮਲਾ ਮਿਰਚ ਕੱਟ ਲਉ ਇਹਦਾ ਤੜਕਾ ਤੜਕਾ ਲਾ ਲੋ ਤੜਕੇ 'ਚ ਤੁਸੀਂ ਨਮਕ ਨੂੰ ਆਪਣੇ ਸਵਾਦ ਨਾਲ ਜਿੰਨਾ ਪਾਣਾ ਹੈਗਾ ਨਮਕ ਮਰਚ ਜੋ ਪਾਣਾ ਹੈਗਾ ਅੱਜ, ਅੱਜ-ਕੱਲ੍ਹ ਹੈ ਨਾ ਚੀਨ ਚੈ ਹਾਂਜੀ ਉਹ ਚਾਈਨਜ਼ ਵਾਲਾ ਜਿਹੜਾ ਅੱਜ-ਕੱਲ੍ਹ ਕਿ ਮਸਾਲੇ ਆਉਂਦੇ ਪਏ ਹੈਗੇ ਨੇ ਬਜ਼ਾਰ ਪੈਕੇਟ
ਚਿੰਗ ਚਾਈਨੀਸਾਂ ਉਹ ਆਂਦੇ ਨੇ ਪਏ ਪਾਊਚ ਵੀ ਆਉਣ ਲੱਗ ਗਏ ਨੇ ਹੁਣ ਪਹਿਲੇ ਡੱਬੀਆਂ ਸੀ ਹੁਣ ਪਾਓਚ ਚ' ਇਹ ਸਹੀ ਆਦਾ ਐ, ਪਾਉਚ 'ਚ ਆਣ ਲੱਗ ਗੇ ਨੇ ਨਾ ਬੰਦਾ ਇੱਕ ਪਾਊਚ ਪਾ ਲੈ ਬਾਕੀ ਫਿਰ ਤੁਸੀ ਤਾਂ ਦੂਜਾ ਸਿਲ ਜਾਂਦਾ ਵੇ
ਹਾਂਜੀ- ਹਾਂਜੀ ਜਿਆਦਾ ਬਣਾਉਣੇ 'ਤੇ ਤੁਸੀਂ ਦੋ ਪੈਕੇਟ ਪਾ ਲੋ ਨਹੀਂ ਤਾਂ ਵੈਸੇ ਤਾਂ ਇੱਕੋ ਹੀ ਬਹੁਤ ਹੁੰਦਾ ਪੈਕੇਟ ਇੱਕ ਪੈਕੇਟ ਉਹਲਾ ਪਾ ਲਓ ਤੁਸੀਂ 'ਤੇ ਪਾ ਕੇ ਹੋਰ ਹਾਂਜੀ ਉਹ ਚਾਵਲਾਂ ਤੁਸੀਂ ਹੋਰ ਪਾ ਕੇ ਰਲਾ ਲਓ ਚਾਵਲਾਂ ਨੂੰ ਅਤੇ ਬਹੁਤ ਅੱਛੇ ਬਣ ਜਾਂਦੇ ਆ ਜੋ ਕਨੀ ਕੱਢੀ ਚਾਵਲਾਂ ਜੋ ਚਾਵਲ ਹੈਗੇ ਨੇ ਉਹਨਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਲਾ ਲਉ ਇਹਨਾਂ ਨੂੰ ਬਸ।
'ਤੇ ਮਤਲਬ ਉਹਨੂੰ ਸਿਮ 'ਤੇ ਰੱਖ ਦੀਈਏ ਜਾਂ ਕੀ ਕਰੀਏ ਫੇਰ
ਹਾਂ, ਹਲਕੀ 'ਚ ਹਲਕੀ ਚ ਕੀ ਤਾਂਹੀ ਤੇ ਕਿਹਾ ਸੀ ਨਾ ਮੈਂ ਹੋਰ-ਹੋਰ ਥੋ ਥੋੜ੍ਹੀ ਦੇਰ ਰੱਖੋ ਹਲਕੀ ਸਲੋ ਗੈਸ 'ਤੇ ਰੱਖੋ ਥੋੜ੍ਹੀ ਦੇਰ ਵਾਸਤੇ
'ਤੇ ਉਹ ਨੀ ਪਾਉਣਾ ਇਹਦੇ 'ਚ ਸੋਇਆ ਸੋਸ ਸਿਰਕਾ ਜਾਂ ਕੁਛ ਨਿੰਬੂ ਕੁਛ
ਹਾਂ, ਸਿਰਕਾ-ਸਿਰਕਾ ਪਾ ਲਓ ਸਿਰਕਾ ਥੋੜ੍ਹਾ ਜਿਹਾ ਖਟੈਸ ਵਾਸਤੇ ਥੋੜ੍ਹਾ ਜਿਹਾ ਸੋਇਆ ਸੋਸ ਨਾਲ ਤਾਂ ਕਾਲੇ-ਕਾਲੇ ਹੋ ਜਾਣਗੇ ਨਾ ਸੋਇਆ ਸੋਸ ਨਹੀਂ ਪਾਉਂਦੇ ਸਾਡੇ ਹਾਂਜੀ, ਸੋਇਆ ਸੋਸ ਨਾ ਪਾਓ ਸਿਰਕਾ ਪਾ ਲਉ ਬਸ ਖਾਲੀ ਤੁਸੀਂ।
ਚਲੋ, ਸਿਰਕਾ ਮੈਂ ਕਿਹਾ ਜੋ ਬਣ ਜਾਏ ਉਦੋਂ ਹੀ ਪਾਈਏ ਕਿ ਨਾਲ ਹੀ ਤੜਕੇ 'ਚ ਹੀ ਪਾ ਦੇਈਏ।
ਇਹ ਜਦੋਂ ਚਾਵਲ ਜੋ ਸਭ ਪਾ ਦੋਗੇ ਸਾਰਾ ਸਮਾਨ ਪਾ ਉਹਦੇ ਬਾਅਦ ਸਿਰਕਾ ਪਾ ਕੇ ਹਲਾ ਦਉ ਇਹਨਾਂ ਨੂੰ 'ਤੇ ਹਲਕੇ ਪੰਜ ਮਿੰਟ ਵਾਸਤੇ ਰੱਖ ਦਿਓ ਸਲੋ ਗੈਸ 'ਤੇ ਹੋ ਜਾਣਗੇ ਬਣ ਜਾਣਗੇ।
ਚਲੋ, ਅੱਛਾ ਏ ਕੇ ਚਾਵਲ ਮੈਂ ਉਬਾਲ ਕੇ ਪਹਿਲੇ ਇਹ ਐ ਉਹ ਨਾ ਉਹਨਾਂ ਨੇ ਆਉਣਾ ਦੁਪਹਿਰ ਸ਼ਾਮ ਤੱਕ ਆਣਾ ਏ। ਮੈਂ ਸੋਚ ਰਹੀ ਹਾਂ। ਨਾਲ ਚਾਵਲ, ਚੋਵਲ ਪਹਿਲਾਂ ਹੀ ਉਬਾਲ ਲਾਂਗੀ ਫੇਰ ਹਨਾ ਬਈ ਤੇ ਫਿਰ ਕੰਮ ਜਲਦੀ ਹੋ ਜਾਏਗਾ ਉਹਨਾਂ ਦੇ ਆਉਣ ਤੱਕ।
ਸਹੀ।
ਸ਼ਾਮ ਤੱਕ ਪਹੁੰਚਣਗੇ, ਸ਼ਾਮ ਦੀ ਚਾਹ ਦੇ ਨਾਲ ਸਨੈਕਸ ਦੇ ਤੌਰ ਤੇ ਵੀ ਸਹੀ ਲੱਗਣਗੇ।
ਹਾਂਜੀ, ਸਹੀ ਲੱਗਣਗੇ।
ਖੁਸ਼ ਹੋ ਖਾ ਕੇ ਖਾ ਲੈਂਦੇ ਨੇ, ਚੌਲਾਂ ਦੇ ਤੇ ਵੈਸੇ ਹੀ ਬੜੇ ਸ਼ੌਕੀਨ ਹੈਗੇ ਨੇ ਉਹ।
ਹਾਂ, ਬਸ
ਤੇ ਨਾਲ ਤੁਸੀਂ ਮਨਚੂਰੀਅਨ, ਮਨਚੂਰੀਅਨ ਵੀ ਬਣਾ ਲੈਂਦੇ ਹੋ ਨਾ ਸੁਣਿਆ ਸੀ, ਤਾਂ ਲਾ ਤੁਸੀਂ ਖਵਾਈ ਸੀ ਇੱਕ ਵਾਰੀ
ਹਾਂਜੀ, ਮਨਚੂਰੀਅਨ ਬਣਾ ਲੈਂਨੇ ਹੈਗੇ ਆ।
ਉਹਦੀ ਕਦੀ ਗੋਭੀ ਦੀ ਬਣਾਉਂਦੇ ਉ ਫੁੱਲ ਗੋਭੀ ਦੀ।
ਇਹ ਤੁਹਾਡੀ ਮਰਜ਼ੀ ਜੇ ਤੁਸੀਂ ਫੁੱਲ ਗੋਭੀ ਬਣਾਣੀ ਫੁੱਲ ਗੋਭੀ ਕੱਦੂ ਕਸ ਕਰਲੋ। ਬੰਦ ਗੋਭੀ ਵਿੱਚ ਪਾ ਲਓ ਥੋੜ੍ਹੀ ਜਿਹੀ ਨਾਲ ਤੁਸੀਂ, ਬੰਦ ਗੋਭੀ ਪਾ ਸਕਦੇ ਹੈਗੇ ਦੋਨੋਂ ਮਿਕਸ ਕਰਕੇ ਬਣਾ ਸਕਦੇ ਹੈਗੇ ਆ।
ਖਾਂਦੇ ਨੀ ਹੈਗੇ ਸ਼ਾਇਦ ਉਹਨਾਂ ਨੇ ਮੈਨੂੰ ਦੱਸਿਆ ਸੀ, ਕੀ ਬੰਦ ਗੋਭੀ ਤੋਂ ਅਵਾਰਿਡ ਕਰਦੇ ਨੇ ਉਹ, ਉਹ ਨਾ ਵਹਿਮ ਉਹਨਾਂ ਨੂੰ ਆ ਗਿਆ ਸੀ ਕਿ ਬੰਦ ਗੋਭੀ ਕੱ ਕੱਚੀ ਦੇ ਵਿੱਚ ਨਾ ਕਈ ਵਾਰੀ ਕੀੜੇ ਜੇ ਹੁੰਦੇ ਨੇ ਕਈ ਵਾਰੀ ਪਤਾ ਨੀ ਲੱਗਦੇ ਉਹ ਬੰਦ ਗੋਭੀ ਰਹਿ ਨੀ ਦਹੀਏ ਭਾਵੇਂ ਉਹਦੇ ਬਿਨਾਂ ਬਣਜੇ ਗੇ।
ਹਾਂ ਤੇ ਫੁੱਲ ਗੋਭੀ ਦੇ ਵੀ ਬਣ ਜਾਂਦੇ ਨੇ। ਇਹਨੂੰ ਬਰੀਕ-ਬਰੀਕ ਕੁਤਰ ਲਉ। ਹਾਂਜੀ, ਕੱਦੂ ਕਾਸ ਕਰ ਲਓ ਇਹਨੂੰ ਅਤੇ ਇਹਦੇ ਤੁਸੀਂ ਉਹ ਉਹਦੇ 'ਚ ਤੁਸੀਂ ਮੈਦਾ ਪਾ ਦਿਉ ਥੋੜ੍ਹਾ ਜਿਹਾ ਵਿੱਚ ਇਹਦੇ 'ਚ।
ਤੇ ਪਾਣੀ ਇਹਦਾ ਕੱਢਣਾ, ਗੋਭੀ ਦਾ ਕੇ ਵਿੱਚ ਹੀ ਰਏ
ਨਾ-ਨਾ ਗੋਭੀ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਪਹਿਲੇ ਕਰ ਲੋ ਨਾ ਤੁਸੀਂ ਪਾਣੀ ਫਿਰ ਬਾਅਦ ਚੋ ਕੀ ਪਾਓਗੇ ਤੁਸੀਂ? ਪਾਣੀ ਹਾਂ ਥੋੜ੍ਹਾ ਜਿਹਾ ਕੱਢ ਲਉ, ਪਾਣੀ ਵੈਸੇ ਨ ਵੈਸੇ ਅਸੀਂ ਤੇ ਨਹੀਂ ਕੱਢਦੇ ਹੈਗੇ ਆ ਹਜੇ‌। ਕਿਉਂਕਿ ਵਿੱਚ ਮੈਦਾ ਪੈ ਜਾਏਗਾ ਨਾ, ਜਾਂ ਜੋ ਮੈਦਾ ਵਿੱਚ ਹਾਂਜੀ, ਉਹ ਨਾ ਜੇ ਮੈਦਾ ਵਿੱਚ ਪੈ ਗਿਆ ਤੇ ਉਹ ਦੇ 'ਚ ਫੇਰ ਕੱਢਣ ਦੀ ਲੋੜ ਨੀ ਪਏਗੀ ਤੁਹਾਨੂੰ ਫੇਰ ਥੋੜ੍ਹਾ ਜਿਹਾ ਤੁਸੀਂ ਥਿੱਕ ਮੇਦਾ ਤਾਂ ਥੋੜ੍ਹਾ ਅੰਦਾਜ਼ੇ ਨਾਲ, ਜਿਸ ਤ੍ਹਾਂ ਤੁਸੀਂ ਉਹ ਬਣਾਉਂਦੇ ਉਹ ਕੋਫਤੇ ਬਣਾਉਂਦੇ ਤੁਸੀਂ ਕੱਦੂ ਦੇ।
ਹਾਂਜੀ, ਹਾਂਜੀ-ਹਾਂਜੀ।
ਹਾਂਜੀ, ਬਸ ਉਸਦਾ ਹੀ ਓ ਥੋੜ੍ਹਾ ਹਾਂਜੀ, ਉਸ ਹਿਸਾਬ ਨਾਲ ਤੁਸੀਂ ਮੈਦਾ ਪਾਣਾ ਹੈਗਾ ਵੇ ਤੇ ਉਹਦੇ 'ਚ ਥੋੜ੍ਹਾ ਜਿਹਾ ਅਰਾਰੋਟ ਵੀ ਪਾਦੋਂ ਥੋੜ੍ਹਾ ਜਿਹਾ ਕਿ ਟੁੱਟਣਾ ਨਾ ਇਹ ਢਹਿਣ ਨਾ ਇਹ ਅਰਾਰੋਟ ਵਿੱਚ ਪਾ ਕੇ ਇਹਨਾਂ ਨੂੰ ਗੁਨ ਲੋ, ਇਹਨਾਂ ਨੂੰ ਕਰਲੋ ਇਹਨਾਂ ਨੂੰ, ਹਾਂਜੀ ਹਾਂਜੀ-ਹਾਂਜੀ ਇੰਨਾਂ ਈ ਪਾ ਕੇ ਇਹਨੂੰ ਕਰਲੋ ਇਹਨੂੰ ਤੇ ਇਹਨਾਂ ਦੀ ਬੋਲਾ ਬਣਾ ਲੋ ਤੁਸੀਂ ਇਹ ਬੋਲਾਂ ਨੂੰ ਫਰਾਈ ਕਰ ਲਓ ਤੁਸੀਂ। ਹਾਂ ਨਮਕ, ਨਮਕ ਤੁਸੀਂ ਹਰੀ ਮਿਰਚ ਕੱਟ ਕੇ ਪਾ ਦਿਉ ਵਿੱਚ ਵਿੱਚ।
ਅੱਛਾ।
ਪਾ ਲਉ, ਲਾਲ ਮਿਰਚ ਪਾ ਸਕਦੇ ਹੈਗੇ ਔ ਉਹ ਤੁਹਾਡੀ ਮਰਜ਼ੀ ਹੈਗੀ ਆ, ਲਾਲ ਮਿਰਚ ਖਾਂਦੇ ਹੈਗੇ ਨੇ ਤੇ ਨਹੀਂ ਤਾਂ ਹਰੀ ਮਿਰਚ ਤੁਹਾਡੀ ਟੇਸਟ ਅੱਛਾ ਹੋ ਜਾਂਦਾ ਹੈਗਾ ਜਰਾ ਹਰੀ ਮਿਰਚ ਟੇਸਟ ਅੱਛਾ ਹੋ ਜਾਂਦਾ ਹੈਗਾ, ਤੇ ਤੁਸੀਂ ਫਿਰ ਉਹ ਲੈ ਆਉ ਇਹਦੇ ਬਾਅਦ ਤੁਸੀਂ ਇਹਨੂੰ ਤੜਕਾ ਲਾਉਣਾ ਹੈਗਾ ਤੁਸੀਂ ਇਹਨੂੰ ਤੜਕੇ 'ਚ ਤੁਸੀਂ ਇਹ ਪਿਆਜ਼ ਕੱਟੋ, ਬਰੀਕ-ਬਰੀਕ ਪਿਆਜ਼ ਕੱਟਦੇ ਕੱਟ ਲਈ ਦਾ ਟਮਾਟਰ ਨੀ ਅਸੀਂ ਪਾਨੇ ਹੈਗੇ ਆ ਤੁਸੀਂ ਵੇਲਲੋ ਟਮਾਟਰ ਪਾਣੇ ਤੇ ਟਮਾ ਕਿਉ ਕਿਉਂਕਿ ਕੈਚਅਪ ਪੈ ਜਾਣੀ ਆ ਨਾ ਕੈਚਅਪ ਪੈ ਜਾਣੀ ਆ ਫਿਰ ਟਮਾਟਰ ਅਸੀਂ ਨੀ ਪਾਂਦੇ ਹੈਗੇ ਹਾਂ ਉਹ ਲ ਕਿ ਪਿਆ ਤੜਕਾ ਲਾਓ। ਇਹਨੂੰ ਪਿਆਜ਼ ਦਾ ਤੜਕਾ ਲਾਓ। ਇਹਦੇ 'ਚ ਤੁਸੀਂ ਸ਼ਿਮਲਾ ਮਿਰਚ ਵੀ ਪਾ ਸਕਦੇ ਹੈਗੇ ਹੋ। ਸ਼ਿਮਲਾ ਮਰਚ ਵੀ ਪੈ ਸਕਦੀ। ਬਰੀਕ-ਬਰੀਕ ਕੱਟ ਕੇ ਉਹ ਵੀ ਪਾ ਲਉ। ਅੱਜ-ਕੱਲ੍ਹ ਉਹ ਫਲੀਆਂ ਨਹੀਂ ਨਾ ਮਿਲਦੀਆਂ ਹਰੀਆਂ-ਹਰੀਆਂ ਜਹੀਆਂ ਤੇ ਉਹ ਵੀ ਇਨੇ ਉਹ ਵੀ ਉਹ ਵੀ ਪੈ ਸਕਦੀਆਂ ਹੈਗੀਆਂ ਨੇ ਤੇ ਅੱਜ ਗੱਲ ਵੈਸੇ। ਉਹ ਆਲ ਵੀ ਹਾਂਜੀ- ਹਾਂਜੀ, ਹਾਂਜੀ ਆਪਣੀ ਮਰਜ਼ੀ ਦੀ। ਅੱਜ-ਕੱਲ੍ਹ ਉਹ ਜਿਹੜੀ ਹੁੰਦੀ ਪਿਆਜ ਲੰਬੀ ਡੰਡੀਆਂ ਵਾਲੀ। ਆਲ ਕਹਿੰਦੇ ਜਿਹਨੂੰ। ਤੁਸੀਂ ਹਾਂਜੀ ਉਹ -ਉਹ, ਉਹ ਹਾਂਜੀ, ਉਹ ਵੀ ਨਹੀਂ ਮਿਲਦੀ ਪਈ ਹੈਗੀ ਨਹੀਂ ਅਤੇ ਉਹ ਵੀ ਪੈ ਜਾਂਦੀ ਹੈਗੀ ਵਿੱਚ ਕੱਟ ਕੇ ਵਿੱਚ ਹਰੀ-ਹਰੀ ਪੱਤੀਆਂ ਜਿਹੜੀਆਂ ਆਉਂਦੀਆਂ। ਉਹੀ ਪਾ ਲਉ ਤੇ ਇਹਨਾਂ ਨੂੰ ਕਰੋ ਤੜਕਾ ਲਾਓ। ਇਹਨਾਂ ਨੂੰ ਕਰੋ ਫਿਰ ਪਾਣੀ ਪਾ ਦਿਉ ਇਹਦੇ 'ਚ। ਥੋੜ੍ਹਾ ਜਿਹਾ ਜਿੰਨੀ ਤੁਸੀਂ ਗਰੇੇਵੀ ਰੱਖਣੀ ਹੈਗੀ ਏ। ਤੁਸੀਂ ਉਹ ਪਾ ਦਿਉ ਅਤੇ ਗ੍ਰੇਵੀ ਥਿੱਕ ਕਰਨ ਵਾਸਤੇ ਥੋੜ੍ਹਾ ਆਰਾਰੋਟ ਪੈਂਦਾ ਜੇ ਵਿਚ ਇਹਦੇ 'ਚ।
ਹਾਂ ਤਾਂ ਹੀ ਉਹ ਨਾ ਗਲੋਸੀ-ਗਲੋਸੀ ਹੁੰਦੀ ਏ ਨਾ ਉਹ ਜਿਵੇਂ ਲੇਸ ਵਾਲੀ। ਹਾਂ, ਮੈਂ ਖਾਂਦੀ ਹਾਂ ਉੱਥੇ ਵੀ ਖਾਈ ਦੀ ਆ ਵਿਆਹਾਂ ਚ ਵੀ ਤੇ ਆਦੀ ਏ।
ਹਾਂਜੀ।
ਸੋਚਣੀ ਆ ਇਹ ਚ ਕੀ ਪਾਦੇ ਹੈਗੇ ਨੇ ਕੀ ਐ ਹੋ ਜਾਂਦੀ ਐ ਐਵੇਂ ਦੀ? ਅੱਛਾ, ਅਰਾ‌ ਰੋਟ ਪੈਂਦਾ ਉਹ।
ਹਾਂਜੀ, ਅਰਾ ਰੋਟ ਪੈਂਦਾ ਹੈਗਾ। ਉਹ ਤਾਂ ਥਿਕ ਤਾਂ ਹੀ ਗਰੇਵੀ ਬਣਦੀ ਏ ਨਾ ਫਰ ਗਾੜੀ- ਗਾੜੀ ਜੀ।
ਹਾਂਜੀ-ਹਾਂਜੀ।
ਇਹ ਸਭ ਕੁਛ ਪਾਉਣ ਦੇ ਬਾਅਦ ਤੁਸੀਂ ਇਹ ਹੈ ਕਿ ਟੋਮੈਟੋ ਸੋਸ, ਸੋਸ, ਚਿੱਲੀ ਸੋਸ। ਇਹ ਸਭ ਪਾ ਲ ਤੁਸੀਂ ਵਿੱਚ ਇਹਦੇ 'ਚ' ਇਹ ' ਪਾ ਕੇ ਬਾਅਦ 'ਚ' ਚੰਗੀ ਤਰ੍ਹਾਂ, ਅੱਛੀ ਤਰ੍ਹਾਂ ਰਲਾ ਲਿਆ। ਇਹਦੇ ਬਾਅਦ ਤੁਸੀਂ ਬੋਲਣਾ ਪਾ ਦਿਉ, ਗਰੇਵੀ ਗਾੜੀ ਹੋ ਜਾਣੀ ਏ ਨਾਲੇ, ਤੇ ਪਾ ਲਓ। ਪੜ ਬਾ ਸਭ ਸਭ ਤੋਂ ਬਾਅਦ 'ਚ' ਤੁਸੀ ਧਨੀਆ ਆ ਪਾਦੋ ਉੱਤੇ। ਅੱਛੀ ਬਣ ਜਾਂਦੀ, ਸੁਆਦ ਬਣਦੀ ਏ ਕਿ ਬਣਾ ਕੇ ਦੇਖੋ ਥੋੜ੍ਹੀ ਟਰਾਈ ਕਰਕੇ ਨਾ ਪਹਿਲੇ।
ਹਾਂ ਨਹੀਂ। ਹੁਣ ਮੈਂ ਉਹਨਾਂ ਦੇ ਆਉਣ ਤੋਂ ਪਹਿਲੇ ਕੀ ਹੁਣ ਤੇ ਮੈਂ ਇੱਕੋ ਵਾਰੀ ਕੱਲ ਹੀ ਬਣਾਵਾਂਗੀ। ਹੁਣ ਜਿਵੇਂ ਦੀ ਵੀ ਬਣੇਗੀ ਜੇ ਸਹੀ ਬਣ ਗਈ ਤੇ ਉਹਨਾਂ ਦੇ ਅੱਗੇ ਰੱਖ ਦਾਂਗੀ। ਜੇ ਨਹੀਂ ਬਣੀ ਤੇ ਵੇਖੀ ਜਾਏਗੀ ਫਿਰ ਕੀ ਕਰੀਏ। ਨਹੀ ਵੈਸੇ ਮੈਂ ਬਣਾ ਤੇ ਲੈਣੀ। ਹੁਣ ਤੁਸੀਂ ਇੰਨੀ ਤਰ੍ਹਾਂ ਅੱਛੀ ਤਰ੍ਹਾਂ ਸਮਝਾਇਆ ਵੇ। ਤੇ ਬਣ ਤੇ ਜਾਏਗੀ, ਕਿਉਂਕਿ ਅਸੀਂ ਕੰਮ ਕਰਨ ਵਾਲੀ ਆ, ਰਸੋਈ ਦਾ ਸਾਨੂੰ ਤੇ ਸਮਝ ਆਏਗੀ। ਪਤਾ ਹੀ ਹੁੰਦਾ ਵੀ ਕਿਹੜੀ ਚੀਜ਼ ਕਿੱਥੇ ਤਿਆਰ ਹੋ ਗਈ ਏ। ਨਹੀਂ ਹੋ ਜਾਏਗੀ, ਬਣ ਜਾਏਗੀ ਮੈਨੂੰ ਉਮੀਦ ਏ। ਤੇ ਮੈਂ ਉਹਨੂੰ ਕੱਲ ਏਈ ਬਣਾਣਾ।
ਔਖੀ ਨੀ ਸੌ-
ਨਹੀਂ ਔਖੀ ਨੀ ਹੈਗੀ, ਸਹੀ ' ' ਨਾਲ ਤੇ ਕਿਹੜਾ ਤੁਸੀਂ? ਘਰੇ 'ਚ' ਤਲਦੇ ਬੋਲ ਘਰੇ ਚ ਤਲਦੇ ਹੋ ਰਿਫਾਈਨ ਮਿਲ ਯੂਜ ਕਰਦੇ ਜਾਂ ਸਾਰੋ ਦਾ ਤੇਲ ਏ? ਕੀ ਚੱਲ, ਕਿਦੇ 'ਚ' ਯੂ? ਜ
ਦੇਖ ਤੁਸੀਂ ਭਾਵੇਂ ਸਰੋਂ 'ਚ' ਬੁਰੇ ਨੀ ਸਰੋਂ ਤੇਲ 'ਚ' ਤਲ ਲੋ। ਜੇ ਰਿਫਾਈੰਡ ਏ ਤਾਂ ਰਿਫਾਈੰਡ ਤੱਲ ਲੋ, ਜ਼ਰੂਰੀ ਨਹੀਂ ਕਿ ਅਗਰ ਕਿ ਰਿਫਾਈੰਡ ਹੀ ਲਿਆਓ। ਬ ਸਰੋਂ ਤੇਲ ਤਲ ਸਕਦੇ ਹੈਗੇ ਉਹ। ਕਈ ਕਈ ਨਹੀਂ ਖਾਂਦੇ ਨਾ ਰਿਫਾਈੰਡ ਉਹ।
ਹਾਂ ਨਹੀਂ, ਮੈਂ ਕਿਹਾ ਜਿਹੜੀਆਂ ਚਾਈਨੀਜ਼ ਚੀਜ਼ਾਂ ਇਹ ਹੁੰਦੀਆਂ ਨੇ ਨਾ ਇਹ ਕਿੰਨੇ ਜ਼ਿਆਦਾ ਵੀ ਪਾਣੀ ਡੀਚਿਕ ਬਣ ਹੁੰਦੀਆਂ ਨੇ। ਤਾਂ ਮੈਂ ਪੁੱਛਣੀ ਸੀ ਤੁਹਾਨੂੰ। ਤੁਸੀਂ ਕੀਦੇ 'ਚ' ਬਣਾ ਲੈਂਦੇ ਹੋ? ਹਾਂ, ਚੱਲ ਵੀ ੜ 'ਚ' ਥੱਲੇ ਜਾਣ ਬੋਲ ਕੋਈ ਗੱਲ ਨੀ ਹਾਂ।
ਪਾਣਡ ਉਹ ਨਾ ਸਾਡਾ ਬੇਟਾ ਇਹ 'ਚ' ਖਾਂਦਾ ਨੀ ਹੈਗਾ ਸਰੋਂ ਤੇਲ 'ਚ' ਕਹਿੰਦਾ ਮੰਮੀ ਇਹ ਹੈਵੀ ਹੋ ਜਾਂਦੇ ਨੇ। ਅਤੇ ਨਾਲ ਇਹਨੂੰ ਸਮੈੱਲ ਆਦੀ ਏ ਸਰੋਂ ਤੇਲ ਦੀ। ਉਹ ਫਿਰ ਰਿਫਾਇੰਡ ਤਾਲਵਾ ਕੇ ਕਹਿੰਦਾ ਆ।
ਹਾਂ, ਨਹੀਂ ਵੈਸੇ ਵੀ ਨਾ ਚਾਈਨੀਜ਼ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਬਨਾਂਦੇ ਏ ਲੌਅ ਐ ਤੇ ਉਅ ਰਿਫਾਇਡ ਈ ਯੂਸ ਕਰਦੇ ਹੈਗੇ ਅਸੀ ਆਪ ਜੋ ਅਕ ਲੋਕ ਤੇ ਨੀ ਘਰ ਜਿਵੇਂ ਪਸੰਦ ਕਰਦੇ, ਪਰ ਚਲੋ ਹੁਣ ਜਦੋ ਕਦੀ ਕਦੀ ਬਣਾਣੈਂ ਤੇ ਫਿਰ ਬੰਦਾ ਵਰਤ ਵੀ ਲੈਂਦੈ ਐਸਾ ਕੁਛ ਨੀਂ ਐ।
ਨਾਂਅਰ।
ਹਾਂ, ਹਾਂ ਜਿਹੜੀ ਚੀਜ਼ 'ਚ' ਅੱਛੀ ਬਣੇ ਉਈ ਓਰ ਚੀ ਕਰਨੀ ਪੈਂਦੀ ਐ ਫੇਰ ਕੀ ਕਰੇਂ, ਚਲੋ। ਚਲੋ ਠੀਕੈ ਜੀ, ਥੈਂਕੀਉ ਭਾਬੀ ਜੀ, ਤੁਸੀਂਅ ਅ ਸਮਝਾ ਤਾ ਵਧੀਆ ਕਰਕੇ, ਤੇ ਹੁਣ ਮੈਂ ਫਿਰ ਧਾਨੂੰ ਕੱਲ ਦਸਾਂਗੀ। ਕਿਵੇਂ ਦਾ ਰਿਸਪੋਂਸ ਮਿਲਦੈ, ਮੈਨੂੰ ਉਨਾਂ ਨੂੰ ਖਵਾ ਕੇ।
ਹਾਂਜੀ-ਹਾਂਜੀ ਕੋਈ ਨੀਂ ਆਂਜੀ ਠੀਕ ਐ ਜੀ ਸਾਸਰੀਕਾਲ।